ਹੈਲੋ ਹਾਂਜੀ ਸਤਿ ਸ਼੍ਰੀ ਅਕਾਲ।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
ਹਾਂਜੀ ਵਧੀਆ ਤੁਸੀਂ ਸੁਣਾਓ?
ਵਧੀਆ- ਵਧੀਆ। ਕੀ ਕਰਦੇ ‌ਪਏ ਹੋ?
ਬਸ, ਵੇਹਲੇ ਬੈਠੇ ਰਹੇ। ਤੁਸੀਂ ਦੱਸੋ?
ਅਸੀਂ ਵੇਲੇ ਬੈਠੇ ਹਾਂ। ਖਾ- ਪੀਕੇ ਵੇਹਲੇ ਬੈਠੇ ਰਹੇ ਹਾਂ।
ਅੱਛਾ ਹੋਗੇ ਰੋਟੀ ਪਾਣੀ ਹੋ ਗਈ?
ਹਾਂਜੀ- ਹਾਂਜੀ
ਕੀ ਬਣਾਇਆ ਫੇਰ ਅੱਜ?
ਅੱਜ ਬਣਾਏ ਸੀ। ਆਲੂ ਵੜੀਆਂ। ਨਾਲ ਚਾਵਲ ਨਾਲ ਦਹੀਂ ਰਾਇਤਾ।
ਬਸ ਵਧੀਆ ਹੋਰ ਘਰ ਬਾਰ ਘਰ ਸਭ ਵਧੀਆ?
ਸਭ ਵਧੀਆ ਸਭ ਵਧੀਆ ਸਭ ਵਧੀਆ।
ਹੋਰ ਕੰਮ ਕਾਰ?
ਕੰਮ- ਕਜ ਚੱਲਦਾ ਪਿਆ ਬਾਬੇ ਦੀ ਕਿਰਪਾ ਨਾਲ।
ਚਲੋ, ਕੋਈ ਨਹੀਂ ਚੱਲਣਾ ਚਾਹੀਦਾ।
ਹਾਂਜੀ। ਜਿੰਨੇ ਮਰ
ਕੀ ਕੰਮ ਕੀ ਕਰਦੇ ਹੋ। ਤੁਸੀਂ ਵੈਸੇ
ਅਸੀਂ ਫੈਕਟਰੀ ਕੰਮ ਕਰੀ ਜੀ। ਲੇਬਰ ਇਚ
ਕਿਸ ਚੀਜ਼ ਦੀ ਫੈਕਟਰੀ।
ਸਟੀਲ ਦੀ ਫੈਕਟਰੀ ਏ।
ਹਾਂਜੀ।
ਸਟੀਲ ਫੈਕਟਰੀ ਸਟੀਲ ਦੀ ਭਾਂਡਿਆਂ ਦੀ।
ਅੱਛ ਪਾਂਡਿਆਂ ਜੀ ਕਿਹੜੇ- ਕਿਹੜੇ ਪਾਂਡੇ ਬਣਦੇ ਨੇ।
ਉੱਥੇ ਚੋਰਸ ਭੋਜਣ ਥਾਲ ਬਣਦਾ।
ਅੱਛਾ।
ਫਾਈਵ ਇਨ ਵਨ ਅਤੇ ਥਰੀ ਇਨ ਵਨ
ਅੱਛਾ।
ਹਾਂਜੀ। ਹੋਰ ਉਸ ਤੋਂ ਬਾ ਇਸ ਤੋਂ ਇਲਾਵਾ ਬਾਲਟੀਆਂ ਬਣਦੀਆਂ।
ਅੱਛਾ।
ਫਿਰ, ਪਗੋਣਾ ਬਣਦਾ ਵੱਡਾ। ਫਿਰ ਅਭ ਵਿਆਹ- ਸ਼ਾਦੀ ਚ ਉਹੀ ਹੁੰਦੇ ਨੇ। ਸਬਜ਼ੀਆਂ ਲਈ। ਉਹ ਵੀ ਬਣਦਾ। ਉਸ ਤੋਂ ਵੱਡੀਆਂ ਕੜਹੀਆਂ ਬਣਦੀਆਂ।
ਅੱਛੇ। ਸਾਰੇ -ਸਾਰੇ ਤਰੀਕੇ ਦੇ ਭਾਂਡੇ ਬਣਦੇ ਨੇ।
ਹਾਂਜੀ। ਤਵੇ ਹੀ ਬਣਂਦੇ। ਸਟੀਲ ਦੇ ਤਵੇ ਜਲੇਬੀ ਤ ਸਿਰਾ ਹੀ ਬਣਂਦਾ।
ਅੱਛਾ- ਅੱਛਾ। ਖਾਲੀ ਸਭ ਕੁਝ ਸਟੀਲ ਦਾ ਹੀ ਬਣਦਾ ਮਤਲਬ।
ਹਾਂਜੀ- ਹਾਂਜੀ -ਹਾਂਜੀ -ਹਾਂਜੀ -ਹਾਂਜੀ ਪੁਆਲੀਆਂ ਬਣਦੀਆਂ ਪਰਾਤਾਂ ਬਣਦੀਆਂ।
ਅੱਛਾ। ਵੱਡੀ ਫੈਕਟਰੀ ਹੈ ਪੂਰੀ।
ਹਾਂਜੀ। ਸੋਸ ਪੇਨ ਬਣਦਾ ਜਿਹੜੇ ਚਾਹ ਬਣਿਆ ਸੀ।
ਆਹੋ ਪਤੀਲਾ ਚਾਹ ਦਾ।
ਨਾ- ਨਾ- ਨਾ ਸੋਸ ਪੈਨ ਸੋਸ ਪੈਨ ਜ ਜਿਹੜਾ ਮੈਂ ਤੁਹਾਨੂੰ ਲੈ ਕੇ ਦਿੱਤਾ ਸੀ ਸਿਲਵਰ ਦਾ।
ਅੱਛਾ -ਅੱਛਾ ਉਹਦੇ ਪੰ ਚਾਹ ਬਣਾਉਣਾ ਭਾਂਡਾ
ਹਾਂਜੀ -ਹਾਂਜੀ ਉਹ ਸਾਡੇ ਸਟੀਲ ਦਾ ਬਣਦਾ ਨਾ ਉੱਥੇ।
ਅੱਛਾ- ਅੱਛਾ।
ਚਾਰ -ਪੰਜ ਟਾਈਮ ਹੁੰਦੇ। ਦਸ ਤੋਂ ਚੌਦਾਂ ਹੁੰਦਾ।
ਅੱਛਾ। ਮਤਲਬ ਸਾਰੇ ਤਰੀਕੇ ਨਾਲ ਛੋਟੇ ਤੋਂ ਲੈ ਕੇ ਵੱਡਾ। ਚਮਚ- ਚੁਮਚ ਵੀ ਕਟੋਰੀਆਂ, ਕੋਲੀਆਂ ਸਾਰੇ ਐ ਨੀ ਬਣਦੇ।
ਚਮਚ ਨਹੀਂ ਬਣਦਾ ਨਾ, ਗਲਾਸ ਬਣਦਾ।
ਕਿਉਂ ਆਏ ਸਟੀਲ 'ਚ ਕਿਉਂ ਨੀ ਬਣਦੇ।
ਉਹ ਛੋਟੀ- ਮੋਟੀ ਫੈਕਟਰੀ ਬਣਦੇ ਐ।
ਅੱਛਾ।
ਹਾਂਜੀ।
ਅੱਛਾ। ਫੈਕਟਰੀ ਵੱਡੀ ਹੋਣੀ ਏ।
ਹਾਂਜੀ।
ਫਿਰ ਲੇਬਰ ਵੀ ਉਸ ਹਿਸਾਬ ਨਾਲ ਲੱਗੀ ਦੀ ਹੋਣੀ ਫੈਕਟਰੀ ਦੇ ਹਿਸਾਬ ਨਾਲ ਹੀ।
ਹਾਂਜੀ। ਲੇਬਰ ਵੀ ਢਾਈ- ਤਿੰਨ ਸੌ ਲੇਬਰ ਲੇਬਰ ਲੱਗੀ ਦੀ ਏ।
ਅੱਛਾ। ਟਾਈ, ਤਿੰਨ 'ਚ ਪੂਰਾ ਦਿਨ ਲੱਗਦੀ ਏ।
ਹਾਂਜੀ- ਹਾਂਜੀ -ਹਾਂਜੀ।
ਅੱਛਾ। ਹੋਰ ਕਿੱਧਰ- ਕਿੱਧਰ ਚੱਲਦਾ ਵੈਸੇ ਤੁਹਾਡਾ ਕੰਮ।
ਸਾਡਾ ਕੰਮ ਤੇ ਇਧਰ ਚੱਲਦਾ ਹੋ ਡੂਰੋ ਗਾਰਡਨ ਚੱਲਦਾ ਪਿਆ ਹੈਗਾ ਨੌ ਮਹੀਨਟ ਆਪ ਨ ਮ ਏਸੇ ਮਾਰਕੀਟ ਚ ਨਾ ਘੁੰਮ ਘੁੰਮ ਕੇ ਕੰਮ ਕਰੀਦਾ।
ਅੱਛਾ ਮਤਲਬ ਫੈਲਿਆ ਹੋਇਆ ਕੰਮ ਸਾਰਾ।
ਹਾਂਜੀ ਹਾਂਜੀ ਹਾਂਜੀ ਹਾਂਜੀ ਜਿੱਥੇ ਔਡਰ ਆ ਜੇ ਉੱਥੇ ਉੱਥੇ ਜਾਈਦਾ।
ਅੱਛਾ ਤੁਹਾਡੇ ਉੱਧਰ ਹੋਣਾ। ਸਟੀਲ ਦਾ ਕੰਮ ਹੋਣੇ ਤਾਂ ਕਰਕੇ ਸਾਡੇ ਇੱਥੇ ਬੜੀ ਘੱਟ ਨੇ ਫੈਕਟਰੀਆਂ ਸਟੀਲ ਦੇ ਭਾਂਡੇ ਭੂੰਡਿਆਂ ਦੀ ਫੈਕਟਰੀਆਂ ਘੱਟ ਹੀ ਨੇ।
ਹਾਂ ਕਿਉਂਕਿ ਤੁਹਾਡੇ ਤੇ ਉਹ ਸਟੀਲ ਦੀ ਫੈਕਟਰੀ ਨਾ ਉਹ ਪਰੇ ਕਰਕੇ ਵੇ ਐਚ ਜੋਧਪੁਰ ਇੱਥੇ ਏ, ਹੁ।
ਅੱਛਾ ਨਹੀਂ ਨਹੀਂ ਏਧਰ ਤੇ ਬੜਾ ਘੱਟ ਏ। ਭਾਂਡੇ-ਭੂੰਡੇ ਦੀ ਫੈਕਟਰੀ ਤੇ ਘੱਟ ਹੀ ਏ ਇੱਧਰ, ਭਾਂਡੇ ਬਾਹਰੋਂ ਆਉਂਦੇ ਨੇ ਜਿਹੜੇ ਆਉਂਦੇ ਨੇ।
ਹਮ ਬਾਹਰ ਵੀ ਜਾਂਦਾ ਭਾਂਡਾ।
ਆਹੋ ਜਿਹੜੇ ਸ਼ਹਿਰ 'ਚ ਬੰਨ ਦੇ ਨਾ ਉੱਧਰੋਂ ਆਉਂਦੇ ਨੇ ਫਿਰ
ਹਾਂਜੀ।
ਅੱਛਾ ਕੰਮ ਕਾਰ ਠੀਕ ਈ ਏ, ਵੈਸੇ ਵਾਲਾ ਭਾਡਿਆਂ ਵਾਲਾ।
ਹਾਂਜੀ ਚੜ੍ਹਦੀ ਕਲਾ ਹੈ ਜ ਜੀ।
ਚਲੋ ਵਧੀਆ ਹੀ ਰਹਿਣਾ ਚਾਹੀਦਾ।
ਹਾਂਜੀ ਥੋੜਾ ਜਿਹਾ ਇਸ ਟੈਮ'ਚ ਜਿਹੜਾ ਬ ਮ ਡਾਊਨ ਜਹਾ ਹੋ ਗਿਆ ਬਰਸਾਤਾਂ ਲੱਗੀਆਂ ਨੇ ਹੁਣ ਤੇ ਕੰਮ ਡਾਊਨ ਹੋ ਜਾਂਦਾ ਬਰਸਾਤਾਂ ਸਾਡੇ
ਅੱਛਾ ਮੌਸਮ ਦੇ ਹਿਸਾਬ ਨਾਲ ਚੱਲਦਾ ਹੀ
ਹਾਂਜੀ -ਹਾਂਜੀ-ਹਾਂਜੀ
ਅੱਛਾ ਉਹ ਤੇ ਫਿਰ ਸਭ ਸਾਰੇ ਕੰਮ ਦਾ ਹੀ ਹੋਵੇ ਹਰ ਚੀਜ਼ ਦਾ ਮੌਸਮ ਆਉਂਦਾ ਇੱਕ ਉਸ ਟਾਈਮ ਉਹੀਓ ਚੱਲਦਾ।
ਹਾਂਜੀ ਅਤੇ ਨਾ ਜਿਵੇਂ ਬਰਸਾਤ ਆਉਂਦੀ ਨਾ। ਅਤੇ ਇਹਦੇ ਕੰਮ ਡਾਊਨ ਇਸ ਲਈ ਹੁੰਦਾ ਹੈ ਵਪਾਰੀ ਆਣਾ ਬੰਦ ਹੋ ਜਾਂਦਾ।
ਕੀ ਕਹਿ ਰਹੇ ਓ।
ਜਿਹੜਾ ਵੇਪਾਰੀ ਹੁੰਦਾ ਵਪਾਰੀ ਹੁੰਦਾ ਜਿਹੜਾ ਬਰਤਨ ਖਰੀਦਣ ਵਾਲਾ। ਹਾਂਜੀ ਉਹ ਘੱਟ ਜਾਂਦੇ ਨੇ।
ਅੱਛਾ ਖਰੀਦਣ ਵਿੱਚ ਮਾਲ ਖਰੀਦਣ ਵਾਲੇ ਘੱਟ ਘੱਟ ਹੋ ਜਾਂਦੇ ਨੇ।
ਹਾਂਜੀ ਹਾਂਜੀ ਤੇ ਦੂਜੀ ਗੱਲ ਸਾਡਾ ਭਾਂਡਾ ਬਾਹਰ ਜਾਂਦਾ ਨਾ।
ਅੱਛਾ ਤੇ ਕੰਮ 'ਚ ਤੇਜ਼ੀ ਕਦੋਂ ਹੁੰਦੀ ਹੈ।
ਤੇਜ਼ੀ ਆਉਂਦੀ ਹੈ ਦਿਵਾਲੀ ਦੇ ਆਸ ਦਿਵਾਲੀ ਦੇ ਆਸ ਪਾਸ।
ਅੱਛਾ ਥੋੜੀ ਸਰਦੀਆਂ 'ਚ।
ਹਾਂਜੀ ਹਾਂਜੀ ਹਾਂ ਜਿਵੇਂ ਜਿਵੇਂ ਸਤੰਬਰ ਦੇ ਮਹੀਨਾ ਹੁੰਦਾਂ ਨਾ। ਇਹ ਓਦੋਂ ਧਨ ਧੰਨਤੇਰਸ ਆਉਂਦੀ ਵਗੈਰਾ ਵਿਆਹ ਆਏ ਆ ਹਾਂਜੀ ਹਾਂਜੀ ਉਦੋਂ ਸਾਡਾ ਕੰਮ ਨਾ ਸਪੀਡ ਫੜ ਪੜਦਾ।
ਆਹ ਦੀਵਾਲੀ ਤੇ ਲੋਕੀ ਖਰੀਦਦਾਰੀ ਕਰਦੇ ਨੇ ਨਾ, ਜ਼ਿਆਦਾਤਰ ਭਾਂਡਿਆਂ ਦੀ।
ਹਾਂਜੀ-ਹਾਂਜੀ-ਹਾਂਜੀ।
ਸਹੀ ਹੈ, ਇੱਧਰ ਤੇ ਵੈਸੇ ਘੱਟ ਹੀ ਹੈ, ਭਾਂਡਿਆਂ ਦਾ ਕੰਮ-ਕਾਰ, ਫੈਕਟਰੀਆਂ ਦੂਜੇ ਕੰਮ ਹੈਗੇ ਨੇ, ਪਰ ਐ ਵਾਲੇ ਘੱਟ ਨੇ।
ਹਮ।
ਜਿਹੜੀ ਲੱਗੀਆਂ ਵੀ ਹੇਗੀਆਂ ਨੇ ਫੈਕਟਰੀਆਂ, ਉਹ ਵੀ ਬੜੀ ਦੂਰ ਦੂਰ ਹੈਗੀਆਂ ਨੇ।
ਹਾਂਜੀ ਹਾਂਜੀ।
ਤੁਹਾਡੇ ਉੱਧਰ ਤੇ ਹੋਰ ਨੀ ਹੈ ਹੋਰ ਵੀ ਫੈਕਟਰੀਆਂ।
ਸਾਡੇ ਇੱਥੇ ਜ਼ਿਆਦਾਤਰ ਇੰਡਸਟਰੀ ਏਰੀਆ ਮਾਨਪੁਰ ਲੱਗਦਾ।
ਅੱਛਾ ਨਹੀਂ ਦੂਰ ਦੂਰ ਹੀ ਹੋਣੇ ਆ ਫੈਕ ਤੁ ਵੀ ਬੋਲ।
ਹਾਂਜੀ ਹਾਂਜੀ ਦੂਰ ਦੂਰ ਦੂਰ ਦੂਰ ਦੂਰੀ ਦੂਰ ਦੂਰ।
ਫਿਰ ਤੁਹਾਡੇ ਪਾਸੇ ਫਿਰ ਜ਼ਿਆਦਾ ਹੋਣੀਆਂ ਨਾ ਫੈਕਟਰੀਆਂ।
ਹਾਂਜੀ ਹਾਂਜੀ
ਚਲੋ ਸਹੀ ਹੈ, ਵਧੀਆ ਚੱਲਣਾ ਚਾਹੀਦਾ ਕੰਮ।
ਹਾਂ, ਅਸੀਂ ਕਹਿੰਦੇ ਮਹਾਂਰਾਜ ਸੱਬ ਦਾ ਕੰਮ ਚਲਾਂਦਾ ਰਹੇ।
ਹਾਂ, ਉਹੀ, ਇਹ ਕਈ ਮੌਸਮ ਹੁੰਦਾ ਨਾ, ਜਿਹੜਾ, ਜਿਹਨਾਂ ਦਾ ਕੰਮ ਕਿਸ ਮੌਸਮ ਚੱਲਦਾ, ਉਹਨਾਂ ਦਾ ਉੱਥੇ ਮੰਦਾ ਹੋ ਜਾਂਦਾ।
ਹਾਂਜੀ-ਹਾਂਜੀ।
ਅਪਨਾ-ਅਪਨਾ ਟਾਇਮ ਹੁੰਦਾ ਕੰਮਾਂ ਦਾ ਵੀ, ਕਦੀ ਕਿਸੇ ਦਾ ਚੱਲਦਾ, ਕਦੀ ਕਿਸੇ ਦਾ ਚੱਲਦਾ।
ਹਾਂਜੀ-ਹਾਂਜੀ।
ਕਈਆਂ ਦਾ ਕਦੀ ਘੱਟ ਚੱਲਦਾ, ਕਈਆਂ ਦਾ ਜ਼ਿਆਦਾ ਚੱਲਦਾ।
ਜ਼ਿਆਦਾ ਚੱਲਦਾ ਹੈ।
ਬਾਕੀ ਇਹ ਫੈਕਟਰੀਆਂ ਇਥੇ ਚੱਲਦਾ ਹੀ ਰਹਿੰਦਾ ਕੰਮ, ਵੈਸੇ ਬਣਾਂਦੇ ਹੀ ਰਹਿੰਦੇ ਨੇ।
ਠੀ ਕੱਲ
ਬਾਕੀਆਂ ਚੀਜ਼ਾਂ ਤੇ ਫਿਰ ਹੀ ਰੋਕ ਲੈਂਦਾ, ਪਰ ਭਾਂਡਿਆਂ ਦਾ ਕੰਮ ਤੇ ਚੱਲਦਾ ਹੀ ਰਹਿੰਦਾ। ਲੇਬਰ ਤੇ ਰੁਕਦੀ ਨੀ ਨਾ, ਕੰਮ-ਕਾਰ ਚੱਲਦਾ ਹੀ ਰਹਿੰਦਾ ਉਹਨਾਂ ਦਾ, ਕਦੀ ਕੁੱਛ, ਬਣਾਉਣਾ ਕਦੀ
ਹਾਂਜੀ- ਹਾਂਜੀ, ਸਾਨੂੰ ਨਾ ਕੰਮ ਦਿੱਕਤ ਉਦੋਂ ਵੀ ਆ ਜਾਂਦੀ ਹੈ, ਜਿਵੇਂ ਐ ਸਾਲ ਦਾ ਮਹੀਨਾ ਕਲੋਜ ਹੋਣ ਵਾਲਾ ਹੋਵੇ। ਤੇ ਉਹ ਆਂਦੇ ਪੋਲੁਸ਼ਨ ਆਉਂਦੇ, ਪ੍ਰਦੂਸ਼ਣ ਵਾਲੇ, ਤੇ ਫੈਕਟਰੀ ਵਾਲੇ ਡਰ ਜਾਂਦੇ ਨੇ।
ਆਹੋ, ਧੂੰਏ ਦੀ ਦਿੱਕਤ ਵੀ ਨਾਲੇ ਫੈਕਟਰੀਆਂ ਕਰਕੇ, ਜਿਵੇਂ ਸ਼ਹਿਰ ਹੋਣ ਨਾ ਆਸ-ਪਾਸ, ਤਾਂ ਵੀ ਦਿੱਕਤ ਕਰਦੇ ਨੇ ਬਿਮਾਰੀਆਂ ਫੈਲਦੀਆਂ ਨੇ, ਭੁੱਲ ਇਹਦੇ ਨਾਲ ਧੂਏ ਨਾਲ ਹੀ।
ਹਾਂਜੀ, ਜਿਵੇਂ, ਐ ਤਜਾਬ ਦਾ ਪਲਾਂਟ ਜਿਨ੍ਹਾਂ ਨੇ, ਉਹ ਲਗਾਇਆ ਤਾ ਹੈ।
ਹਾਂਜੀ।
ਉਹਨਾਂ ਨੂੰ, ਫਿਰ ਵੀ ਕੋਈ ਨਾ, ਕੋਈ ਉਹਦੇ 'ਚ ਡਿਫਾਲਟ ਕੱਢ ਦਿੰਦੇ ਨੇ। ਐਸੇ ਲੋਗ ਹੇ ਤੇ ਉਹਨਾਂ ਦੀ ਫਿਰ ਨਾ, ਦਹਿਸ਼ਤ ਪੈ ਜਾਂਦੀ ਹੈ, ਜਿਹਨਾਂ ਕੋਲ ਫੈਕਟਰੀਆਂ ਰਾਤ ਨੂੰ ਚੱਲਦੀਆਂ। ਕਿਉਂਕਿ ਦਿਨੇ ਫਿਰ ਬੰਦ ਕਰ ਦਿੰਦੇ ਨੇ ਨਾ।
ਅੱਛਾ, ਐ ਵੀ ਦਿੱਕਤ ਹੈਗੀ ਤੁੱਹਾਡੇ ਉੱਧਰ।
ਇਹ ਆ ਵੀ, ਦਿੱਕਤ ਏ। ਤੇ ਜਦੋਂ ਆਉਣਗੇ ਨਾ, ਉਹ ਘੱਟੋ-ਘੱਟ, ਦੱਸ, ਪੰਦਰਾਂ ਦਿਨ ਰਹਿੰਦੇ ਨੇ। ਗੰਬ ਗੋ
ਪਲਊਸ਼ਨ ਚੈੱਕ ਕਰਨ ਵਾਲੇ।
ਹਾਂਜੀ, ਹਾਂਜੀ, ਹਾਂਜੀ।
ਉਹ ਫਿਰ ਵੇਖਦੇ ਨੇ ਨਾ, ਸਾਰੇ ਫੈਕਟਰੀ ਹੈ ਕਿਹੜੇ ਜ਼ਿਆਦਾ ਕਰਦੇ ਪਏ ਨੇ। ਕਿੱਥੇ ਪਾਸੇ, ਆਸ-ਪਾਸ ਮਕਾਨ ਵੀ ਨਹੀਂ ਹੋਣੇ ਚਾਹੀਦੇ ਨਾ, ਫੈਕਟਰੀ
ਪਰ, ਚੀਰ ਹੋਣਾ ਚਾਹੀਦਾ।
ਆਹੋ, ਦੂਰ -ਦੂਰ ਹੁੰਦਾ ਨਾ, ਤਾਂ ਹੀ ਠੀਕ ਹੈ, ਨਹੀਂ ਸ਼ਹਿਰ ਦੇ ਵਿੱਚ ਹੋਏੰਗੇ, ਤੇ ਫਿਰ ਤੇ ਉਹ ਲੋਕਾਂ ਨੂੰ ਦਿੱਕਤ ਹੀ ਕਰੇਗਾ।
ਹਮ
ਧੂੰਆਂ ਨਾਲ, ਪਰੇਸ਼ਾਨੀਆਂ ਹੀ ਬਥੇਰੀਆਂ ਹੋ ਜਾਂਦੀਆਂ ਨੇ, ਲੋਕਾਂ ਨੂੰ। ਸਾਹ ਦੀ ਦਿੱਕਤ ਜ਼ਿਆਦਾ ਹੋ ਜਾਂਦੀ, ਉਵੇਂ ਤੇ।
ਹਾਂਜੀ- ਹਾਂਜੀ, ਹਾਂ ਉਹ ਧੂੰਆਂ ਫਿਰ ਅੰਦਰ ਜਾਂਦਾ ਨਾ, ਤਾਂ ਕਰਕੇ
ਦੂਰ ਹੀ ਹੋਣੀ ਚਾਹੀਦੀਆ ਨ ਵੈਸੇ ਤਾ, ਫੈਕਟਰੀਆਂ।
ਫਿਰ, ਦੀਵਾਲੀ ਤੇ ਕੰਮ ਖੁਲਦਾ ਇਹਦੇ ਨਾਲ। ਚਲੇ ਜਾਂਦੇ ਨੇ ਜੇ ਚੱਲਦਾ ਕੰਮ। ਪਿੱਛੇ ਜੀ ਆਏ ਸਨ, ਸਾਡਾ ਵੀ ਇੱਕ ਹਫ਼ਤਾ ਕੰਮ ਬੰਦ ਹੋ ਗਿਆ ਸੀ।
ਅੱਛਾ, ਬਿਲਕੁੱਲ ਫੈਕਟਰੀ ਬੰਦ ਕਰ ਦਿੰਦੇ ਨੇ ਉਹਦੀ।
ਹਾਂਜੀ, ਬਿਲਕੁੱਲ। ਹਾਂਜੀ-ਹਾਂਜੀ।
ਕੰਮ-ਕਾਰ ਬਿਲਕੁੱਲ, ਸਾਰੀਆਂ ਹੀ ਫੈਕਟਰੀਆਂ।
ਹਾਂਜੀ ਉਹ ਫਿਰ, ਹਾਂਜੀ, ਉਹ ਫਿਰ, ਪਤਾ ਕੀ ਕਰਦੇ ਨੇ। ਦਿਨੇ ਤੇ ਬੰਦ ਕਰ ਦੇਣਗੇ, ਰਾਤੀ ਚਲਾਣਗੇ। ਕੀ ਚਲਾਂਦੇ ਨੇ?
ਠੀਕ ਆ, ਉਹ ਆਪਣੀ ਵਾ ਅਪਨੇ ਵੱਲੋਂ ਠੀਕ ਕਰਦੇ ਪਏ ਨੇ, ਕੀ ਹਾਂ, ਵੇਖਦੇ ਪਏ ਨੇ ਕਿ, ਬਈ ਆਸ-ਪਾਸ ਬੰਦਿਆਂ ਨੂੰ ਕੋਈ ਨੁਕਸਾਨ ਤੇ ਨਹੀਂ ਹੁੰਦਾ ਪਿਆ।
ਉਹ ਆਪਣੇ ਹਿਸਾਬ ਨਾਲ ਠੀਕ ਕਰਦੇ ਨੇ, ਸਾਰੀ ਚੀਜ਼ਾਂ ਵੇਖਣੀਆਂ ਪੈਂਦੀਆਂ ਨੇ, ਉਹਨਾਂ ਨੂੰ ਵੀ
ਹਾਂਜੀ- ਹਾਂਜੀ, ਕਿਉਂਕਿ ਜਗਾਦਰੀ ਤੇ ਮਾਨਕਪੁਰ ਜਿੰਨੀ ਫੈਕਟਰੀਆਂ ਹੈਗੀ ਨਾ ਇਹਨਾਂ ਦੀ ਸਭ ਦੀ ਲਿਸਟ ਆ ਜਾਏ, ਨਾਮ ਹੁੰਦਾ ਇਨਾਂ ਕੋਲ
ਆਹੋ ਇਹਨਾਂ ਨੂੰ ਪਤਾ ਹੁੰਦਾ ਨਾ, ਕਿਹੜੇ ਪਾਸੇ ਜਿਆਦਾ ਫੈਕਟਰੀਆਂ ਲੱਗੀਆਂ ਹੋਈਆਂ ਨੇ, ਕਿਹੜੇ ਫੈਕਟਰੀਆਂ ਦੇ ਕੋਲ ਜਿਆਦਾ ਮਕਾਨ ਹੈਗੇ ਨੇ, ਲੋਕੀ ਰਹਿੰਦੇ ਪਏ ਨੇ, ਤੇ ਉਸ ਹਿਸਾਬ ਨਾਲ ਫਿਰ ਵੇਖਦੇ ਨੇ, ਕਿ ਇੱਥੇ ਬੰਦ ਕਰਾਣੀ
ਤੇ ਜਿੰਨਾਂ ਦੇ ਇੱਥੇ ਪਲਾਟ ਨਹੀਂ ਲੱਗਾ ਹੋ ਨਾ, ਫਿਰ ਤੇਜ਼ਾਬ ਦਾ ਪਲਾਂਟ
ਹਾਂਜੀ
ਫੈਕਟਰੀ, ਸੀਲ ਕਰ ਦਿੰਦੇ ਨੇ
ਐ, ਕਿਹੜਾ ਪਲਾਂਟ ਹੁੰਦਾ ਵੇ
ਇਹ ਤੇਜ਼ਾਬ ਦਾ, ਤੇਜ਼ਾਬ ਵੀ ਜਿਹੜਾ ਯੇਹ, ਬਲੈਕ ਪਾਣੀ ਕਿਹੜਾ ਵਾਟਰ ਹੈ? ਬਲੈਕ ਵਾਟਰ ਹੈ, ਤੇ ਉਹਨੂੰ ਪੂਰਾ ਪੂਰਾ -ਪੂਰਾ, ਕਲੀਨ ਕਰਕੇ ਉਹਨੂੰ ਬਾਹਰ ਕੱਢਣਾ ਪੈਂਦਾ ਪਾਣੀ ਨੂੰ
ਅੱਛਾ-ਅੱਛਾ।
ਬੜਾ ਵੱਡਾ, ਪ੍ਰੋਜੈਕਟਰ ਹੈ ਇਹਦਾ ਤੇਜ਼ਾਬ ਦਾ।
ਅੱਛਾ-ਅੱਛਾ, ਫੇਰ ਹੁੰਦਾ ਹੋਣਾ ਸਾਰੇ ਫੈਕਟਰੀ ਵਾਲੇ ਲਾਉਂਦੇ ਹੋਣੇ ਨੇ
ਹਾਂਜੀ-ਹਾਂਜੀ, ਹਾਂਜੀ ਜਿਹੜੀ ਵੱਡੀ -ਵੱਡੀ ਫੈਕਟਰੀਆਂ ਹੁੰਦੀ ਨਾ ਉਹ ਲਗਾਉਂਦੇ ਨੇ।
ਅੱਛਾ ਚਲੋ ਫੇਰ, ਹੋਰ ਸੋਣ ਦੀ ਤਿਆਰੀ ਹੋ ਗਈ ਕਿ ਨਹੀਂ, ਤੁਹਾਡੀ ਹਲੇ
ਹਾਂਜੀ, ਹੋ ਰਹੀ ਹੈ।
ਬਸ ਅਸੀਂ ਹੁਣ ਰੋਟੀ-ਰੁਟੀ, ਖਾ ਕੇ ਸੌਣ ਹੀ ਲੱਗੇ ਹਾਂ।
ਚਲੋ ਕੋਈ ਨੀ, ਹਾਂ ਆਵਾਂਗੇ, ਘਰ ਜ਼ਰੂਰ ਆਵਾਂਗੇ।
ਹਾਂਜੀ, ਫੋਨ ਵੀ ਕਰ ਲਿਆ ਕਰੋ।
ਹਾਂ ਕਰਾਂਗਾ ਫੋਨ, ਆਹ ਤੁਸੀਂ ਵੀ ਆ ਜਾਇਆ ਕਰੋ ਘਰ।
ਹਾਂਜੀ ਕੋਈ ਨੀ, ਐ ਥੋੜਾ ਮੌਸਮ ਠੀਕ ਹੋ ਜਾਏ ਨਾ, ਫਿਰ ਆਉਂਦੇ ਹਾਂ
ਹਾਂ, ਹੁਣ ਤੇ ਸਗੋਂ ਬਰਸਾਤਾਂ ਲੱਗ ਗਈਆਂ, ਮੌਸਮ ਠੀਕ ਹੋ ਗਿਆ ਹੁਣ ਤੇ
ਆਹੋ, ਕੋਈ ਨੀ ਲਾਨੇ ਆਂ ਚੱਕਰ
ਅੱਛਾ, ਉੱਥੇ ਬਰਸਾਤ ਹੁੰਦੀ ਪਈ ਹੈ?
ਨਹੀਂ, ਇੱਥੇ ਮੌਸਮ ਖਰਾਬ ਹੈ ਥੋੜ੍ਹਾ।
ਸਾਡੇ ਇੱਥੇ, ਸਾਰਾ ਦਿਨ ਚੱਲੀ ਬਰਸਾਤ ਅੱਜ
ਆ ਜਾਏਗੀ, ਉੱਧਰ ਆ ਗਈ, ਇੱਧਰ ਵੀ ਆ ਜਾਏਗੀ, ਥੋੜੇ ਜਿਹੇ, ਸਾਰੇ ਪਾਸੇ
ਚੰਗਾ ਸਤਿ ਸ਼੍ਰੀ ਅਕਾਲ ਜੀ
ਹਾਂਜੀ ਸਤਿ ਸ਼੍ਰੀ ਅਕਾਲ